ਤ ਹੈਲੋ
ਹੈਲੋ, ਹਾਂਜੀ ਸਸ੍ਰੀ ਅਕਾਲ ਜੀ
ਸਸ੍ਰੀ ਅਕਾਲ ਜੀ- ਸਸ੍ਰੀ ਅਕਾਲ ਹਾਂਜੀ ਕੀ ਹਾਲ ਹੈ
ਠੀਕ ਹੈ ਜੀ ਤੁਸੀਂ ਸੁਣਾਓ ਜੀ
ਵਧੀਆ- ਵਧੀਆ ਅ ਕੰਮ ਤੋਂ ਨੀ ਆਏ ਹਜੇ ਕੰਮ ਤੇ ਗਏ ਘੁੰਮਦੇ ਫਿਰਦੇ ਪਏ ਹੋ
ਅਸੀਂ ਜੀ ਘੁੰਮਦੇ ਫਿਰਦੇ ਪਏ, ਜੀ ਐਸ ਮਾਰਦੇ ਪਏ ਹਾਂ
ਐਸ ਮਾਰਦੇ ਪਏ ਐਸ ਮਾਰਨ ਦੀ ਕੋਈ ਉਮਰ
ਹਾਂਜੀ-ਹਾਂਜੀ
ਕੰਮ ਕਦੋਂ ਕਰਨਾ ਹੈ, ਕੰਮ ਕਰੋਗੇ ਤੇ ਵਿਆਹ ਕਰਾਓਗੇ ਕੰਮ ਨੀ ਕਰੋਗੇ, ਵਿਆਹ ਨੀ ਹੋਣਾ ਤੁਹਾਡੇ ਫਿਰ
ਕੋਈ ਗੱਲ ਨੀ-ਕੋਈ ਗੱਲ ਨੀ ਜੀ ਸਾਡੇ ਕੋਲ ਹਾਂਜੀ
ਹਾਂਜੀ
ਤੁ ਤੁਸੀਂ ਦੱਸੋ ਮੈਂ ਕਿਹਾ ਸਾਡੇ ਕੋਲ ਜੀ ਵੇਲੇ ਰਹਿੰਦਾ
ਅੱਛਾ, ਰੰਨਾ ਨੀ ਵੇਲੇ ਰਹਿਣ ਦੇਣਗੀਆਂ ਉਹ ਕਮਾ ਕੇ ਲਿਆਓ ਅਸੀ ਖਾਣਾ ਕਿੱਥੋਂ ਐ ਹੋਰ ਸੁਣਾਓ, ਚਲੋ ਠੀਕ ਐ ਜੀ ਔਰ ਸੁਣਾਓ, ਹੋਰ
ਵਧੀਆ ਜੀ ਹੋਲ, ਹਾਂਜੀ ਜੀ ਸੋਇਆਬੀਨ ਆਲੂ ਹਾਂਜੀ ਤੁਸੀ ਕੀ ਬਣਾਇਆ ਸੀ ਜੀ
ਅਸੀਂ ਨਮਕੀਨ ਚੋਲ ਬਣਾਏ ਸੀ, ਆਜੋ ਘਰ ਖਾ ਲਓ ਆ ਕੇ
ਘੁੰਮਦੇ ਫਿਰਦੇ ਆਜੋ ਵਿਚੋ ਨਮਕੀਨ ਚੋਲ ਖਾ ਲੋੋ ਜੀ
ਨਹੀ ਜੀ
ਖਾ ਲਓ ਫਿਰ ਕੀ ਹੋਇਆ ਆਜੋ ਘੁੰਮਦੇ ਫਿਰਦੇ, ਉਂਝ ਵੀ ਘੁੰਮਦੇ ਪਏ ਅਵਾਰਾ ਕਰਦੀ ਇਧਰ ਆ ਜਓ
ਸੈਰ ਕਰਦੇ ਆਵਾਂਗੇ
ਚਲੋ ਠੀਕ ਵਧੀਆ ਹੋ ਗਿਆ ਹੋਰ ਸੁਣਾਓ
ਹੋਰ ਜੀ ਹੋਰ ਜੀ ਤੁਸੀਂ ਕੀ ਕਰਦੇ ਓ ਜੀ
ਅਸੀਂ ਜ ਥੋੜਾ ਮੋਟਾ ਸਿਲਾਈ ਦਾ ਕੰਮ ਕਰ ਲੈਂਦੇ ਹਾਂ, ਘਰ ਥੋੜਾ ਬਹੁਤੀ ਕੱਪੜੇ ਪ੍ਰੈੱਸ ਕਰ ਲਏ, ਕੰਮ ਕਰ ਲਿਆ, ਰੋਟੀ ਬਣਾ ਲੀ ਹੋਰ ਕੀ ਕਰਨਾ ਜੇ, ਹੁਣ ਸਿਲਾਈ ਦੇ ਧੋਬੀ ਦਾ ਕੰਮ ਨੀ, ਘਰ ਦਾ ਕੰਮ, ਧੋਬੀ ਦਾ ਕੰਮ ਪਿਓ ਵਾਲਾ
ਅੱਛਾ-ਅੱਛਾ
ਘਰ ਦਾ ਕੰਮ ਕਰਨੇ ਅਸੀਂ, ਮੈਂ ਭਰਾਜੀ
ਚ
ਹਾਂ ਉਹ ਘਰ ਦੇ ਕੰਮ ਆ ਵਿਹਲੇ ਹੋਏ ਪ੍ਰੈਸ ਪ੍ਰੈਸੂਲ ਕਰ ਲਏ ਨਹੀਂ ਵਿਹਲੇ ਹੋ ਕੰਮ ਕਰ ਲਿਆ, ਕਦੀ ਕੁਛ ਕਰ ਲਿਆ, ਲੱਗੀ ਹੋਈ ਬਸ ਘਰ ਰੱਖ ਥੋੜਾ, ਬੜਾ ਕੰਮ ਹੁੰਦਾ ਹਾਂਜੀ ਹੁਣ ਇਸ ਟੈਮ
ਟਾਈਮ ਪਾਸ ਨੀ ਕਰਦੇ ਸੀ। ਮਤਲਬ ਕੁਛ ਨਾ ਕੁਛ, ਕੁਛ ਨਾ
ਹਾਂ ਕੁਛ ਨਾ ਕੁਛ ਤਾਂ ਕਰਦੇ ਰਹਿੰਦੇ ਆ, ਟੈਮ ਪਾਸ ਹਾਂ।
ਅੱਛਾ। ਹੋਰ ਜੀ ਬੱਚੇ ਬੁੱਚੇ ਨੀ ਕੁਝ ਕਰਾਂਦੇ, ਹੱਥ ਨੀ ਵਟਾਉਂਦੇ।
ਬੱਚੇ ਸਾਰੇ ਹੱਡਰਮ ਪਏ ਦੇ ਨੇ, ਇੱਕ ਬੱਚਾ ਮੇਰਾ ਬਾਰ ਗਿਆ ਦਾ, ਘੁੰਮਦਾ ਫਿਰਦਾ ਐ, ਇੱਕ ਬੱਚਾ ਮੇਰਾ ਸੁੱਤਾ ਰਹਿੰਦਾ ਹੈ ਚੌਵੀ ਘੰਟੇ। ਉਹ ਕੋਈ ਕੰਮ ਨੀ, ਨਹੀਂ ਜੀ ਦੋ ਬੱਚੇ ਸਾਡੇ, ਕੁੜੀ- ਮੁੰਡਾ।
ਤੁਸੀਂ ਕਹਿ ਰਹੇ ਇੱਕ ਬੱਚਾ ਬਾਰ ਗਿਆ ਐ, ਇੱਕ ਕੰਮ ਨੀ ਕਰ ਦਾ, ਇੱਕ ਸੁੱਤਾ ਰਹਿੰਦਾ ਐ।
ਉਹੀ ਸੁੱਤੀ ਰਹਿੰਦੀ ਆਂ ਨਾ, ਮੇਰੀ ਕੁੜੀ ਸੁੱਤੀ ਰਹਿੰਦੀ। ਹਡਰਾਮ ਬਣ ਗਈ ਹੱਡਰਾਮ। ਛੁੱਟੀਆਂ ਪਈ ਦੀਆਂ ਸੁਆ ਕੰਮ ਕਰਦੇ ਨੇ।
ਬੋਲਿਆ ਕਰੋ ਕੀ ਕੰਮ ਕੁਮ ਕਰਨ।
ਖਾ ਲਿਆ, ਪੀ ਲਿਆ, ਸੋਂ ਗਏ ਓਹੀ ਕਰਦੇ ਆ। ਕਹਿੰਦੇ ਛੁੱਟੀਆਂ ਪਈਆਂ ਤੇ ਬੱਚੇ ਪੜਾਦੀ ਨਾ ਸੈਂਟਰ ਦੇ, ਛੁੱਟੀਆਂ ਪਈਦੀਆਂ ਸਕੂਲ।
ਅੱਛਾ। ਤੇ ਜਿਹੜੇ ਆਪ, ਆਪ ਸੌਦੇ ਨੇ- ਤੇ, ਬੱਚਿਆਂ ਨੂੰ ਕੀ ਸ਼ਿਕਸ਼ਾ ਦੇਣਗੇ ਓਹ।
ਅਸੀਂ ਪ ਭਾਜੀ ਅਜ ਅਹੀ ਤੇ ਕੰਮ ਲੱਗੇ ਹੋਏ ਆ, ਇੱਕ-
ਅੱਛਾ ਜੀ, ਅੱਛਾ। ਤੇ ਤੁਹਾਡਾ ਬੇਟਾ ਕੀ ਕਰਦਾ ਜੀ, ਮੁੰਡਾ?
ਮੁੰਡਾ, ਬਾਹਰ ਕੰਮ ਕਰਦਾ।
ਅਹਾ
ਹਾਂਜੀ!
ਕਾਉੰਟਰ ਬਣਾਦੇ ਨੇ ਜੀ?
ਅਕਾਉੰਟ ਲੱਗਾ ਹੋਇਆ, ਬਣਾਦੇ ਨੀ। ਕਾਉੰਟਰ ਬਣਾਦੇ ਅ ਅਕਾਊਂਟ ਕਰ ਹਾਂਜੀ, ਸਵੇਰ ਦਾ ਲੱਗਾ ਦਾ ਜੀ।
ਅੱਛਾ, ਅੱਛਾ, ਚਲੋ ਜੀ, ਅੱਛੀ ਗੱਲ ਆ। ਤੁਸੀਂ ਵੀ ਉਹਨਾਂ ਕੋਲ- ਥੋੜੇ ਨੌਲੇਜ ਨਾਲਜ ਲੈ ਕੇ, ਅਕਾਊਂਟ ਦਾ ਕੰਮ ਸਿੱਖ ਲੈਂਦੇ।
ਅਹੀਂ ਪੜ੍ਹੇ ਲਿਖੇ ਨੀ ਇੰਨੇ ਹੈਗੇ, ਅਨਪੜ੍ਹ ਬੰਦੇ ਆ।
ਅੱਛਾ, ਅੱਛਾ, ਅੱਛਾ ਗੱਲ ਏ ਹੁਣ, ਹੁਣ ਪੜ੍ਹ ਲਓ ਜੀ।
ਹੁਣ ਪੜਨ ਦੀ ਉਮਰ ਕਿਥੇ, ਬੁੱਢੇ ਹੋ ਗਏ ਆ।
ਅੱਛਾ, ਅੱਛਾ। ਚਲੋ, ਬੱਚੇ ਪੜ੍ਹਾ ਲੈਣਗੇ ਜੀ ਤੁਹਾਨੂੰ।
ਹਾਂ, ਮਤਲਬ ਪੜਾ -
ਹੋਰ, ਦੱਸੋ ਜੀ! ਨਵੀ ਤਾਜੀ
ਮਨਿਕਾ ਜੇ ਕੀਏ, ਘਰ ਨਕ ਸਹੀ ਹੈ। ਹਾਂਜੀ।
ਤੇ, ਘਰ ਦੀ ਰੋਟੀ ਪਾਣੀ ਤੁਸੀਂ ਹੀ ਕਰਦੇ ਓ ਜੀ।
ਮੈਂ ਹੀ ਵੜੀ ਹੋਈ ਚੌਂਕੇ ਚ, ਮੈਨੂੰ ਤੇ ਸੁੱਖ ਨੀ ਮਿਲਿਆ ਮੈਨੂੰ। ਪੰਜ ਦਰਾਣੀਆਂ ਸੀ, ਕਿਸੇ ਨੂੰ ਸੁੱਖ ਨਹੀਂ ਮਿਲਿਆ।
ਅੱਛਾ-ਅੱਛਾ, ਮਤਲਬ
ਸੋਖ ਕਿ-
ਅੱਛਾ। ਫਿਰ, ਫਿਰ ਤਾਰੀਫ ਵੀ ਤੁਹਾਡੀ ਕਰਦੇ ਹੋਣੇ ਸਾਰੇ ਕਿ- ਆਹੀ ਕੰਮ ਕਰਦੀ ਆ ਸਾਰਾ, ਬੜਾ ਕੰਮ ਕਰਦੀ
ਜਿਹੜਾ ਰਿਸ਼ਤੇਦਾਰ ਆਉਂਦਾ, ਓਹੀ ਕਹਿੰਦਾ ਕਰਦੀ ਏ ਚੌਂਕੇ ਚ
ਅੱਛਾ-ਅੱਛਾ। ਤੇ ਮੁੰਡੇ ਦਾ ਵਿਆਹ ਕਰੋ ਨਾ ਜੀ ਫਿਰ ਉਹਨਾਂ ਦੇ ਵਿਆਹ ਜੀ ਚ
ਜੀ। ਹਾਂ, ਛੋਟਾ ਦਿਓਰ ਵਿਆਇਆ ਹੋਇਐ‌।
ਅੱਛਾ-ਅੱਛਾ ਤੇ ਉਹਨਾਂ ਦੀ ਵਾਈਫ ਕੋ ਕੰਮ ਕਰਾਇਆ ਕਰੋ
ਉਹ ਮੂੜੀ ਬੰਦੇ ਨੇ ਦੇਲ ਕਿਤੇ ਕਰ ਲੇ ਦੇਲ
ਫੇਰ ਆਪਣੇ ਮੁੰਡੇ ਦੀ ਕਰਦੋ ਜੀ। ਮੁੰਡਾ ਛੋਟਾ ਹੈਗਾ ਅਜੇ
ਨ‌ਈ ਮੁੰਡਾ ਮੰਗਿਆ ਗਿਆ। ਉਹ ਮਿਲਦਾ ਨੀ ਮਿਲਦਾ ਅਗੋ
ਅੱਛਾ-ਅੱਛਾ
ਜੋ ਕਿਸਮਤ ਚ ਹੋਏਗਾ, ਉਈ ਮਿਲੇਗਾ
ਨਹੀਂ, ਨਹੀਂ, ਨਹੀਂ ਜੀ। ਜੇ ਤੁਸੀਂ ਹੋਰਾਂ ਨੂੰ ਸੋਖ ਦਿੱਤਾ ਹੋਏਗਾ ਤੇ ਤੁਹਾਨੂੰ ਵੀ ਮਿਲੇਗਾ ਜੀ। ਜ--ਜੇ ਤੁਸੀਂ ਹੋਰਾਂ ਨੂੰ ਨ‌ਈ ਦਿੱਤਾ ਹੋਏਗਾ ਜੀ, ਫੇਰ ਤੇ ਕੁਛ ਕਹਿ ਨਹੀਂ ਸਕਦੇ।
ਲੋਕ ਮਨ ਰ ਨ
ਨ‌ਈ, ਨ‌ਈ ਜੀ ਕਰਮ ਤੇ ਬਨਾਨੇ ਪੈਂਦੇ ਨੇ ਜੀ ਜਾਓ ਜੇ ਤੁਸੀਂ ਬਨਾਏ ਹੋਨ ਗੇ, ਉਹੋ ਜਿਹੀ ਤੇ ਮਿਲਨਗੇ ਜੀ।
ਹਾਂਜੀ, ਹਾਂਜੀ। ਨ‌ਈ, ਨ‌ਈ ਅੱਜ-ਕੱਲ ਦੇ ਬੈਚੇ ਚੰਗੇ ਨੇ, ਅੱਜ ਕੱਲ ਦੀ ਕੁੜੀਆਂ ਬੌਤ ਚੰਗੀਆਂ ਨੇ ਜੀ। ਸੱਸ-ਮਾਂ ਨੂੰ ਤੇ ਕੰਮ ਕਰਨ ਹੀ ਨੀ ਦਿੰਦੀਆਂ ਜੀ। ਆਪ ਹੀ ਕਰਦੀਆਂ ਨੇ ਸਾਰਾ
ਹਾਂ, ਵਿੱਚ ਘਰੋਂ ਵਿੱਚ ਕੋਈ ਨੀ ਵੜਿਆ ਏਦਾ ਇੱਕ ਮਹੀਨਾ ਮਖਾਗੇ
ਨ‌ਈ, ਨ‌ਈ
ਨ‌ਈ, ਨ‌ਈ। ਦੇਖੋ! ਹੁਣ ਮੰਨ ਲੋ ਤੁਹਾਡੀ ਬੇ ਨ‌ਈ ਤੁਹਾਡੀ ਬੇਟੀ ਏ। ਤੁਸੀਂ ਕੱਲ ਨੂੰ ਉਦਾ ਰਿਸ਼ਤਾ ਕਰੋਗੇ ਕੁਛ ਕਰੋਗੇ ਤੇ ਤੁਸੀਂ ਏਹੀ ਬੋਲਣਾ ਏ ਜੀ। ਸਾਡੀ ਕੁੜੀ ਸਾਰਾ ਕੰਮ ਕਰ ਲੈਂਦੀ ਐ ਸਬ ਕੋ ਪਤੈ। ਤੇ ਜੀ, ਤੇ ਏਦਾਂ ਈ
ਠੀਕ ਨਾ, ਏ ਮੈਨੂੰ ਉਸ ਤੋਂ ਏਨਾਂ ਦੀ ਦੇਖ ਕੇ ਆਗੇ, ਓ ਕਏਗੀ। ਏਦਾ ਓਥੇ ਜਾ ਕੇ ਕਰਕੇ ਨਾ ਸੁਖ ਮਿਲਦਾ। ਹਾਂਜੀ ਜੀ, ਏਥੇ ਕੌਂਟਰ ਆ ਨਾ
ਨਈਂ ਅੱਜ-ਕੱਲ ਨਈਂ ਆ ਡਰੰਮ ਆਲਾ ਕੰਮ ਤਾਂ ਹੈ ਨੀ ਜੀ ਅੱਜ-ਕੱਲ ਤਾਂ ਸਿਕਸ ਦੀ ਦੁਨੀਐ ਜੀ ਆਪੇ ਸਾਰਾ ਕੰਮ ਸਬ ਕੁਛ ਕਰਦੀ ਸੀ ਦੁਨੀਆਂ। ਨਈ ਯਾਰ ਘਰ ਦੀ ਸੋਚ ਗੱਲ ਪੈ ਰਈ ਐ ਅੱਜ-ਕੱਲ ਕੰਮ ਕਰਦੀ ਨੀ ਦੁਨੀਆਂ।
ਏ ਵੀ ਗੱਲ ਤੇ ਐ, ਮੋਬਾਇਲ ਠੀਕ, ਅੱਜ-ਕੱਲ ਤੇ ਕੁੜੀਆਂ ਮੁੰਡੇ ਐ ਕਰ ਦਿੰਦੇ ਨੇ ਪਾਲੋ, ਪਾਸਪੋਟ ਆ ਗੇਆ ਤਾਂ ਦੇਖੋ ਸੌ ਰਪਈਆ।
ਹ
ਕਦੇ ਕਿਤੇ ਵੀ ਮਨਾਨ ਚਲੇਗੇ ਚਲਗੇ ਹੁਨ ਫੇਰ ਜਾਨੈ ਹੁਨ ਠੀਕ ਐ।
ਹੁਨ ਫੇਰ ਤੁਸੀਂ ਤੁਸੀਂ ਵੀ ਬਾਰ ਦਾ ਫਾਸਟ ਫੂਡ ਕੁਛ ਮੰਗਾਂਦੇ ਹੋਨੇ ਓ ਜੀ ਤਾਂਈ ਅੱਗੇ ਓ ਮੰਗਾਨਗੇ।
ਮੇਰਾ ਲੀਵਰ ਖ਼ਰਾਬ ਏ, ਮੈਂ ਕੁੱਛ
ਜ ਜਿਵੇਂ ਨਈਂ-ਨਈਂ ਜਿਵੇਂ ਮੰਨ ਲਓ ਕਰੋਗੇ ਨਾ ਓਵੇਂ ਈ ਅੱਗੇ ਆਂਦਾ ਜੇ ਤੁਸੀਂ ਨਈਂ ਮੰਗਾਂਦੇ ਤੇ ਓ ਵੀ ਨਈਂ ਮੰਗਾਨਗੇ।
ਹਾਂ ਖਾਂਦੇ ਨੇ ਮੇਰੇ ਸਾਬ ਨਾਲ ਖਾਂਦੇ ਨੇ। ਮੈਨੂੰ ਚਿੜਾ-ਚਿੜਾ ਕੇ
ਅੱਛਾ-ਅੱਛਾ।
ਕੁਛ ਨੀ ਹੁੰਦੇ
ਦੇਂਦੇ ਕਿੰਨੇ ਕ ਦਿਨ ਦੇ ਕਿੰਨੇ ਕ ਸੂਟ ਚਈਦੇ ਹੁੰਦੇ ਨੇ ਜੀ।
ਇੱਕ ਸੂਟ ਸਿਲਦੇ, ਦਰਦਾ
ਅੱਛਾ ਜੀ ਅੱਛਾ। ਮਤਲਬ ਏਕ ਬੰਦਾ ਸੂਟ ਸੀ ਜੇ ਓਈ ਬੋਤ ਐ।
ਹਾਂਜੀ, ਇੱਕੋ ਸੂਟ ਨਾਲ ਫੇਰ ਬਹਾਦਰੀ ਹੋਏਗੀ।
ਚਲੋ ਫੇਰ ਤੇ ਤੁਸੀਂ ਬੋਤ ਈ ਘਰ ਦਾ ਕੰਮ ਕਰਦੇ ਓਂ ਜੀ ਬੋਤ ਈ ਜਾਦਾ ਕਰਦੇ ਓਂ। ਜੇੜਾ ਤੁਆਡੇ ਕੋਲ ਆਪਨਾ ਅੱਛਾ-ਅੱਛਾ ਤਾਂਈ ਤੇ ਤੁਆਡੇ ਕੋਲ ਟੈਮ ਨੀ ਲੱਗਦਾ ਪਿਆ। ਜਿੱਥੇ ਮਨੀ ਅਰਨਿੰਗ ਕਰਨੀ ਐ, ਜਿੱਥੋਂ ਮਨੀ ਅਰਨਿੰਗ ਕਰਨੀ ਐ ਵੰਨ ਟੈਮ। ਅਲੱਗ ਕਰ ਦਿਓ ਯਾਰ, ਨਾ ਇਕ ਨੌਕਰਾਨੀ ਰੱਖਲੋ ਇਕ ਨੌਕਰਾਂ ਨੂੰ ਰੱਖ ਲੈਨਾ ਜੀ, ਤੁਸੀ ਸੂਟ ਸੀਅ ਲੈਨਾ। ਓ ਘਰ ਦਾ ਕੰਮ ਕਰਦੀ ਕਰੇਗੀ।
ਆਪ ਨੂੰ ਕਰੀ ਐ ਨੂੰ
ਕੱਲ ਨੌਕਰਾਣੀ ਰੱਖ ਲੋ ਤੇ ਗੀ ਨਾ ਉਸ ਤੋਂ ਪਹਿਲਾਂ ਈ ਰੱਖ ਲੋ ਜੀ ਤੁਸੀਂ।
ਉਨੇ ਏਧਰ ਭੇਜ ਤੇ, ਤਾਂ ਈ ਸ਼ਾਇਦ ਰੱਖੇਗੀ। ਕੀ ਪਤਾ ਕੀ ਕਰਦੇ ਨੇ, ਓ‌ ਉਨਾਂ ਦੀ ਸੋਚ ਏ ਸਾਡੀ